ਹੈਲੋ
ਹਾਂਜੀ।
ਹੈਲੋ
ਹੈਲੋ ਹੈਲੋ।
ਹੈਲੋ।
ਹੈਲੋ ਹਾਂਜੀ ਆਵਾਜ਼ ਆ ਰਹੀ ਹੈ ਹੈਲੋ ਹੈਲੋ। ਹੈਲੋ ਆਵਾਜ਼ ਆ ਰਹੀ ਹੈ ਹੈਲੋ ਹੈਲੋ।
ਹੈਲੋ ਆਪ ਕੈਸੇ ਹੋ।
ਬੜੀਆ ਆਪ ਬਤਾਓ।
ਹੈਲੋ।
ਤਰੇ ਆਵਾਜ ਨਹੀਂ ਆ ਕੀ।
ਕੀ ਕਰਦੇ ਪਏ ਹੋ ਤੁਸੀਂ।
ਬੜੀਆ ਬੜੀਆ ਆਪ ਬਤਾਓ। ਬੜੀਆ ਆਪ ਬਤਾਓ ਆਵਾਜ਼ ਆ ਰਹੀ ਹੈ ਆਵਾਜ਼। ਹੈਲੋ ਦੁਬਾਰਾ ਕਰਤੇ ਹੈ।
ਹੈਲੋ।
ਹੈਲੋੋ ਹੈ।
ਹੈਲੋ।
ਪਤਾ ਨਹੀਂ ਆਵਾਜ਼ ਹੀ ਨਹੀਂ ਆ ਰਹੀ ਨਹੀਂ ਸੁਣਾਈ ਦੇ ਰਹੀ ਹੈ।
ਮੈਨੂੰ ਤੇ ਆਉਂਦੀ ਨੀ ਪਈ।
ਅੱਛਾ ਤੁਹਾਨੂੰ ਨੀ ਆਉਂਦੀ ਪਈ।
ਹੈਲੋ।
ਹੈਲੋ। ਕੱਟੋ।
ਹੈਲੋ ਮੈਂ ਸਵੀਮਿੰਗ ਬਾਰੇ ਚ ਪੁੱਛਣਾ ਸੀਗਾ ਕੁਛ।
ਹਾਂਜੀ-ਹਾਂਜੀ-ਹਾਂਜੀ।
ਹੈਲੋ।
ਹੈਲੋ।
ਛ ਮਹਾਰੀ ਹੈਲੋ।